ਹਾਂ ਖਾ ਲਏ ਖਾ ਲਿਆ, ਕਾ ਲਈ ਰੋਟੀ ਪਾਣੀ ਖਾ ਲਏ ਤੁਸੀਂ ਹਾਂ ਬਰਬਾੱਦ ਕਿਰੀ ਜਾਣਾ ਹਾ ਹਾ
ਇਹਨਾਂ ਨੇ ਜਾਣਾ, ਇਹਨਾਂ ਨੇ ਉਥੇ ਇਹਨਾਂ ਨੇ ਉਥੇ ਜਾਣਾ ਕਬੂਤਰ ਦੇਖਣ, ਕਹਿੰਦੇ ਅਮਰਨਾਥ ਕਹਿੰਦੇ ਕਬੂਤਰ ਦੇਖਣ ਜਾਣੇ ਆ, ਜੇ ਜਾਣਾ ਸੋਇਤ ਨੂੰ ਪੁਛੱਲਾ।
ਹੋਈ ਤਾਂ ਗੱਲ ਕਿਤੇ ਕਿਤੇ ਦਿਖਦੇ ਆ ਉਹ, ਆਇਂ ਨਹੀਂ ਦਿਖਦੇ। ਮੰਤਰੀ ਅਰਬ ਸਿੰਘ
ਹਾਂ ਛੇੜਦੇ ਆ ਬੈਠੇ, ਕਹਿੰਦੇ ਕਬੂਤਰ ਹੈਂ
ਚੱਲ ਹੋਰ ਠੀਕ ਐ।
ਹਾਂ ਵਧੀਆ ਵਧੀਆ, ਹਾਂ ਰੋਟੀ ਖਾ ਲਈ ਅਸੀਂ ਹੁਣੇ, ਰਾਜਮਾਂਹ ਚੌਲ ਖਾ ਕੇ ਹਟ ਦੇ, ਆ ਹੀ ਲੇਟ ਆ ਸਾਢੇ ਅੱਠ ਵਜੇ ਤ ਆਏ ਆ।
ਜੀ ਬਰੋੜਾ ਤਹੀ ਕਹਨੀ ਹੈ ਧਿਆਨ ਨਾਲ। ਕਰੂਗਾ ਰਾਤ ਨੂੰ ਭਾਈ ਟਾਈਮ ਨੂੰ ਚੱਲ ਪਿਆ ਕਰੇ
ਹਮ ਫ ਜੂਮ ਕੋਲ ਰੱਖ ਲੈਂਦੇ ਆ ਨਾ
ਦੱਸ ਕੁ ਦਿਨ ਚ ਰੱਖ ਲਿਆ ਕਰ, ਸਾਰਾ ਦਿਨ ਏਡਾ ਦਿਨ ਹੁੰਦਾ ਨਾਲੇ। ਫਿਰ ਫ ਲੜਾਈ ਰਹਿੰਦੀ ਸੀ
ਆਹ ਓ ਕਹਿਣੀ ਆ ਫਿਰ ਅੰਦਰ ਬੈਠ
ਹਾਂ-ਹਾਂ ਵੇ ਲੋਕਾਂ ਨਾਲ ਲੜਾਈ ਹੁੰਦੀ ਇਕੱਲੇ ਇਕੱਲੇ ਬੈਰ ਪੈਂਦਾ ਤੇ ਕਿਆ ਫਾਇਦਾ। ਹਾਂ ਫਿਰ ਉਹੀ ਤਾਂ ਹੈ ਨਾ ਵੀ ਕੰਪਨੀ ਆਪਣੇ ਹੱਕ ਚੁੱਪ ਬੈਠੀ ਹੈ ਵਰਕਰ ਬੀਚਾਰੇ ਫਸ ਜਾਂਦੇ ਆ। ਹੋਰ? ਠੀਕ ਹੈ ਗੁੜੀਆ ਰਾਣੀ?
ਹੋਰ ਖਾ ਲਈ ਰੋਟੀ ਪਾਣੀ ਤੁਸੀਂ ਵਿਹਲੇ ਹੋਗੇ?
ਕੇ ਹੱਟੀ ਸੀ। ਥੋੜੇ ਜਿਹੇ ਚੌਲ ਬਣਾ ਲਏ ਮੈਂ ਕਿਹਾ ਆਲੂ ਉਲੂ ਪਾ ਕੇ, ਕੁਛ ਗ ਭਿੰਡੀਆਂ ਬਣਾ ਲਈਆਂ ਤ ਚੱਲ ਮੁੰਡ ਪੈਕ ਪੂਕ ਕਰਕੇ ਰੱਖੀ ਜਾਂਦਾ ਡੱਬੇ- ਡੱਬੇ ਚ ਪਾ ਕੇ ਸਾਰੇਆਂ ਦੇ ਸਮਾਨ ਫਰੋਲ ਲਾ ਕਢਕੇ ਭਾਂਡੇ ਛੋਟੇ ਵਿਹਲੇ ਕਰਕੇ, ਬੜੇ ਮਾਂਜ ਕੇ ਕਾਦੇ ਹੁਣ ੳ ਗੁਰੂ ਕਹਿੰਦਾ ਪਹਿਲਾਂ ਫੋਨ ਕਰ ਲੈ ਕਹਿੰਦਾ, ਮੈਂ ਕਿਹਾ ਮੈਂ ਤਾਂ ਦਵਾਈ ਪਾ ਕੇ ਬੈਠੀ ਆ। ਆਹੋ, ਸੈਰ ਕਰਨ ਗਿਆ ਬਗੀ ਤੇ
ਅੱਛਾ- ਅੱਛਾ, ਹਾਂ ਔ ਬਾਹਰ ਏ ਬਾਹਰ ਵੀ ਕਿਹੜਾ ਗਰਮੀ ਪਈ ਹੈ ਨਾ ਹਵਾ ਚਲੇ ਨਾ ਵਾਸਤਾ
ਹੁੰਦਾ ਹੈ ਨ
ਏ ਗੁੰਮ ਜਿਹਾ ਪਿਆ ਬਾਹਰ ਵੀ
ਦੁਪਹਿਰੇ ਵੀ ਕਹਿੰਦੇ ਸੀ ਬਹੁਤ ਗਰਮੀ ਤੇਜ ਏ।
ਹੂੰ
ਰੋਜ਼ ਬੋਲਦਾ
ਹਾਂ ਔਹੀ ਕਹਿੰਣੀ ਗੁੰਮ ਜਿਹਾ ਹੋਇਆ ਪਿਆ ਗੁੰਮ ਕਰਕੇ ਹੋ ਜਾਂਦਾ।
ਹਾਂ ਗੁੰਬ ਜੇ ਹੁੰਦਾ ਫਿਰ ਹੋਰ ਥੋੜੇ
ਹੋਰ ਤਾਂ ਹੀ ਤਾਂ ਗਰਮੀ ਲੱਗਦੀ ਆ, ਏਸੀ ਤੋਂ ਬਿਨਾਂ ਕਿੱਥੇ ਬੈਠਿਆ ਜਾਂਦਾ।
ਲਾਇਆ ਗਏ ਹੋਏ ਸੀ ਸੈਰ ਕਰਨ ਨਿਆਣੇ ਬੀਬੇ ਬ ਬੱਚੇ ਆਏ ਸੀ ਦੋ ਮਿੰਟ ਵਾਸਤੇ ਹਾਂ ਬੱਸ ਉਹ ਫੋਨ ਮੇਰਾ ਖਰਾਬ ਹੈ, ਰੀ ਸੈਟ ਸੁਟ ਕਰਣ ਨਾਲ ਕਈ ਵਾਰ ਕਲੀਨ ਕਰਣ ਨਾਲ, ਪੱਪਾ ਕਹਿੰਦਾ ਲਿਆ ਮੈਂ ਕਰਕੇ ਜਾਂਦਾ ਕਹਿੰਦਾ ਤੁਹਾਨੂੰ ਨੀ ਪਤਾ ਲਗਣਾ ਲੇ ਉਹ ਕਰਕੇ ਗਿਆ ਸੇਖ ਲੇ, ਕੱਲ ਦਾ ਵਟਸਪ ਹੀ ਨੀ ਚੱਲਦਾ ਮੇਰਾ
ਅੱਛਾ-ਅੱਛਾ।
ਹੂੰ। ਆਹੋ ਕਰਕੇ ਗਏ ਕਲੀਨ ਕਰਣ ਠੀਕ ਹੈ ਹੁਣ ਨਾ ਚੱਲ ਪਿਆ ਕ ਕਹਿੰਦਾ ਤੁਸੀਂ ਮੈਨੂੰ ਫੜਾਓ ਲਿਆਓ। ਮੈਨੂੰ ਦਸੋ ਨ ਸੀ ਕਹਿੰਦਾ ਮੈਂ ਹਜੇ ਤੱਕ ਕਰ ਵੀ ਦੇਣਾ ਸੀ। ਮੈਂ ਕਿਹਾ ਇਹ ਇਹ ਮਕੈਨਿਕ ਹੈ ਪੂਰਾ
ਉਹ ਦਿਮਾਗੀ ਆ ਨਾ, ਫੇਰ ਉਹ
ਹਾਂ ਕਰਕੇ ਬਸ ਜਦੇ ਭੱਜ ਗਿਆ ਬਸ ਜਾਂਦੇ ਹਾਂ ਅਸੀ, ਉਹਨੂੰ ਮੈਂ ਕਿਹਾ ਬਹਿ ਜਾ ਚਲੇ ਜਾਇ ਮੈਂ ਤਾਂ ਭਾਂਡੇ ਮਾਂਝਦੀ ਰਹੀ। ਆਪ ਨੱਠ ਵੀ ਗਏ। ਬਸ ਹੁਣ, ਜਾਣ ਦੋ ਸਾਨੂੰ
ਹੂੰ, ਰੀਤਿਕ ਦਾ ਸਮਝਦਾਰ ਆ ਵਿਚਾਰਾ ਬਹੁਤ
ਬਹੁਤ ਸੀ ਸੀਰਿਯਸ ਵੀ ਬਹੁਤ ਏ ਓਹ, ਇਹ ਨਹੀਂ ਹੈਗਾ ਬੜੇ ਛੋਟੇ ਨੂੰ ਵੀ ਪਤਾ, ਹਾਂ ਛੋਟਾ ਕਹਿ ਦਿੰਦਾ ਦਿੰਦੇ, ਸਾਨੂੰ ਉਹ ਨਹੀਂ ਦਿੰਦੇ ਮੇਰੀ ਮੰਮਾ, ਮੇਰੀ ਮੰਮਾ ਨੂੰ ਨਾ ਦੱਸ ਦਿਓ, ਮੰਮਾ ਮੇਰੀ ਬ ਮਾਰ ਈ ਦਿੰਦਾ। ਕੀ ਉਹਦਾ ਕਦੇ ਨੀ ਲੱਗਦਾ।
ਆ ਨਿਆਣੇ
ਇਹੋ ਨੈਗਟਿਵੀਟੀ ਕਰਨ ਗੇ। ਵੀ ਗਲਾਂ ਪਾਉਣੀ, ਓਹਦੇ ਤੋਂ ਐਕਟੀਵਿਟੀ ਕਿਹੜੀ ਹੋਣੀ ਆ।
ਸਾਡੇ ਵਰਗੇ ਆਂਦੇ ਤੇ ਸਾਡੇ ਵਰਗੇ ਆਦੇ ਤੇ ਦੀਸ਼ੂ ਨਾ ਖੇਡੀ ਜਾਂਦੇ ਤੇ ਹੁਣ ਉਹ ਵੀ ਲੜਾਈਆਂ ਸ਼ੁ
ਹੋਰ, ਆਹ ਅਸੀ ਕਹਿਣੇ ਉਹ ਵੀ ਗੱਲਾਂ ਤੇ ਚੱਲ ਹੋਰ ਪਾਸੇ ਮਨ ਲਗ ਤਾ ਤੀ ਨਿਆਣਿਆਂ ਦਾ।
ਆਹ ਦਸ ਦਿਨ ਆ ਜਾਂਦੇ, ਚਾ ਹਫ਼ਤਾ ਆ ਜਾਂਦੇ ਤੇ ਨਿਆਣੇ ਖੇਡੀ ਜਾਂਦੇ ਕਦੇ ਉੱਪਰ, ਕਦੇ ਨੀਚੇ, ਕਦੇ ਕਿਤੇ ਕਦੇ ਕਿਤੇ।
ਐਨਾ ਖੁਸ਼ ਹੋਏ ਛੋਟੀ ਜੀ ਗਲੀ ਨੂੰ ਦੇ ਦਾ ਮੁੜਕੇ ਗਏ ਈ ਨੀ। ਕਿੰਨਾ ਉਹਨੂੰ ਚੋ ਚੜ੍ਹਨਾ ਤੀ। ਹਫ਼ਤੇ ਹਾਂ ਮਸਾਂ ਉਹਨਾਂ ਨੂੰ ਦਿੱਖਿਆ ਵੀ ਏਦਾਂ ਵੱਡਾ ਘਰ ਆ ਭੂਆ ਦਾ ਉਹਦੀ ਚਲੀਏ ਇੱਥੇ ਕਿਨੀ ਸੋਹਣੀ ਬਸ ਹੁਣ ਕਿਆ ਕਰੇ ਨਹੀਂ, ਨਿਆਣੇ ਪਿੱਛੇ ਨੀ ਹਾਂ, ਪਤਾ ਨੀ ਬਈ ਭਗਵਾਨ ਜਾਣਦਾ, ਰੱਬ ਬਸ ਚੰਗਾ ਹੀ ਕਰੇ ਮਾੜਾ ਨਾ ਚਗਾ ਕਰਿਆ ਮਾੜਾ ਖਿਆ ਕੀ ਕਰਨਾ। ਜਦ ਕਹਿੰਦੇ ਆਪਣੇ, ਤਾ ਪਰੇ ਕਰਿਆ ਸੀ ਕੱਲ ਨ
ਆਹ ਨਹੀਂ
ਐਂਡ ਚ ਚਾਚੀ ਨੂੰ ਨੀ ਧੱਬਾ ਲੱਗ ਗਿਆ ਦੇਖ ਲੈ, ਸਾਰੀ ਮਰਜ਼ ਕੀ ਨ ਕਰੇ ਆ ਹੁਣ ਨੋ ਚਾਚੀ ਦਾ ਆ ਗਿਆ ਚਾ ਕਿਨੇ ਗੱਲਾਂ ਕਹੀਆਂ ਤਾਂ ਮ ਬਮਾਰ ਨਿ ਬਉਂ
ਮੈਨੂੰ ਵੀ ਬੜੀ ਉੱਦਣ ਕਹਿੰਦੀ ਸੀ ਐ
ਹਾਂ, ਹਾਂ।
ਪਤਣਾ ਨੀ ਮੈਂ ਕਿਹਾ ਬ ਠੀਕ ਆ ਜੀ ਤੁਹਾਡਾ ਘਰ ਆਲਾ ਕਹਿੰਦਾ
ਮੈ ਕਿਹਾ ਠੀਕ ਹ ਤੂੰ ਕੋਮੋ ਨੂੰ ਰੱਖ ਕੋਮੋ ਬਗੈਰ ਮੇਰਾ ਸਰਨਾ ਨਹੀਂ ਕਮੁ ਬੰਮੂ ਦਾ ਵੀਧਰ ਕਿਆ ਹੈ ਉਹ ਤਾਂ ਲੋਕ- ਲੋਕ ਦਿਖਾਵਾ ਤਾਂ ਕਰਨਾ ਹੀ ਰਿਸ਼ਤੇਦਾਰ ਬਾਈ ਬੜੀ ਤਾਂ ਬਹੁਤ ਰੋਈ ਬੜੀ ਤਾਂ ਬਹੁਤ ਰੋਈ ਅੱਛਾ ਤੇ ਸਾਰੀਆਂ ਦਾ ਇਹਨੇ ਹੀ ਕਰਨਾ ਹਾਂ, ਉਹ ਤਾਂ ਆਪਣਾ ਹੁੰਦਾ ਨੀ
ਉਹ ਤ ਆਪਣੀ ਨੀ ਰੋਟੀ ਪੱਕਦੀ
ਕਿਵੇਂ ਬੰਦਾ ਤੈਨੂੰ ਤੂੰ ਹੀ ਤਾਂ ਸਭ ਤੋਂ ਤੇਰੇ ਮੂਹਰੇ ਤਾਂਭ ਚਲੇਗੀ ਤੂੰ ਪਰ ਮਰਨਾ ਤਾਂ ਤੈਨੂੰ ਚਾਹੀਦਾ ਠੀਕ ਹੈ
ਹ ਲੈ ਹੁਣ ਤਾਂ ਮੰਮੀ ਤੇ ਕਹਿੰਦੀ ਸੀ ਨਿੱਤੁ ਨੂੰ ਪਾਨ ਲਾਣ ਦਾ ਨੀ ਅਕਲ, ਇਹਨੂੰ ਨੀ ਅਕਲ ਹੈਗੀ ਕਿਸ ਚੀਜ਼ ਦੀ, ਮੈਂ ਕਹਿਦਾ ਪਾ ਲਵੇ ਮੈਂ ਕਹਿਦਾ ਸੂਟ ਸਵਾ ਲਵੇ
ਬੱਸ ਜਾਣ ਕੇ ਦਿਖਾਉਂਦੀ ਸੀ ਉਹਨੂੰ ਰੋ ਊਹ ਵੀ ਮੈਨੂੰ ਬ ਮੈੂੰ ਮੈਨੂੰ ਦੇਰ ਮੈਂ ਜਾਣ ਲੱਗੀ ਕੁਛ ਮੇਰਾ ਕਰਜ ਬਿਲ ਮੈਂ ਗਰੀਬਨੀ ਹੈ ਮੈਂ ਦਾ ਉਹ ਮੈਂ ਵੀ
ਓਥੇ ਦੇਖੇਆ ਮੈ ਦੋ ਦਰਜਨ ਆ, ਤਾ ਅੱਦਾ, ਅੱਦਾ, ਇੱਕ ਦਰਜਨ ਏਦਰ ਲਾਲ ਚੂੜੀਆਂ ਦੀ
ਲੈ, ਓ ਬਾਚ ਪਾਈ ਹੋਣੀ ਆ ਨਾ ਫੇਰ ਸੋਗ ਤਲਾਈ ਤੇ
ਹੂੰ। ਨਾ ਮੇਨ ਕੈਂਦੀ ਮੈਨ ਤਾਂ ਲੇਨ ਦਾ ਬੋਂਅਤ ਸੋ਼ਕ ਐ, ਮੈ ਤਾ ਮਾਂ ਨੂੰ ਕੈਂਦੀ ਹੁੰਦੀ ਸੀ ਮੈਂ ਤਾਂ ਚੂੜੀਆਂ ਲੈਣੀਆਂ ਨੇ, ਮਾਂ ਨੇ ਏਨੀਂ ਏਨੀਂ ਚੂੜੀਆਂ ਲੇ ਦੇਨੀਆਂ ਮੈਨੂੰ ਫੇਰ।
ਕ, ਕ ਦੇਖੇਆ ਤਾਂ ਹੈ ਨੀ, ਕਦੀ ਤੇਰੇ ਪਾਈਆਂ ਹੋਈਆਂ ਮਾਂ ਧੀ ਨੇ। ਉ ਮਾਂ ਲੈ ਕੇ ਦੰਦੀ ਤੈਨੂੰ।
ਮੈਂ ਓਈ ਕੈਨੀ ਮੈ, ਮੈਂ ਸਾਨੂੰ ਤਾਂ ਕਦੇ ਅੱਜ ਤੱਕ ਬਿੰਦੀ ਦਾ ਪੱਤਾ ਨੀ ਲੈਕੇ ਦਿੱਤਾ ਹੋਣਾ।
ਨਈ ਕਰੂਓ ਨੂੰ ਬੰਦਾ ਭੇਜ ਦਿੰਦਾ ਸਮਾਨ, ਵੀ ਲੈ ਚੱਲ ਅ ਭਾਈ ਆ ਦੇ ਦੀ ਓਦਰ। ਓਨੇ ਤਾ ਮੋਡ ਲਾਈ ਆ ਮੈਨੂੰ ਤੇਰੀ ਸੱਸ ਮੈਂਨੂ ਕੈਂਦੀ ਕਮਲ ਨੂੰ ਲੈ ਕੇ ਭੇਜ ਦੇਆ ਕਰਦੀ।
ਹੂੰ
ਸਮਾਨ ਵੀ ਲੈ ਭਾਈ ਲਾ ਲਵੇ ਸ ਸੁਹਾਗ ਉ ਸ਼ਿੰਗਾਰ ਦਾ ਸਮਾਨ ਚਲ ਓਨਾਂ ਮੋੜ ਨਾ ਮੋੜ ਨਈ ਮੈਨੂੰ ਸਮਾਨ ਹੋਰ ਦੇਦਣ ਗੇ ਚੱਲ ਕੋਈ ਨਾ ਜੋ ਲੰਘ ਗੇਆ ਹੁਣ ਓਨੂਂ ਕੀ ਬ ਹੋਣ ਤਾਂ ਸਬ ਕਹਾਣੀਆਂ
ਨੲਈ ਮੈਂ ਦੇਖੇਆ
ਮੈਂ ਦੇਖਿਆ ਵੀ ਲੋਕ ਅੱਜ- ਕੱਲ ਚਤਰ ਬਾਦੂ ਨੇ, ਬਾਦੂ ਨੇ ਅ ਏਹ ਜੇਆਂ ਦੀ ਸੁ, ਸ, ਅਸੀਂ ਕੈਨੇ ਆ ਅਸੀ ਓ ਚੰਟ ਆ ਸਾਤੋਂ ਉੱਪਰ ਚੰਟ ਬੈਠੇ ਆ, ਕੈਂਦੇ ਤੈਨੂੰ ਚੰਟ ਆ ਬਣ ਓ ਗੀ ਸਭ ਤੋਂ ਵੱਧ ਏ ਜੇੜੀ ਚਾਪਲੂਸੀਆਂ ਜੀਆਂ ਕਰਦੀਆਂ ਨਾ, ਏ ਜਾਦਾ ਚੰਟ ਹੁੰਦੀਆਂ ਨੇ। ਚਾਪਲੂਸੀਆਂ ਕਰ ਕਰ ਕੇ ਬੀ ਹਾਂ, ਓ ਤਾਂ ਪ ਭ ਭੋਲੇ਼ਨਾਥ ਨੂ ਸਭ ਦੇਖਦੈ ਕੇਂਦਾ ਵੀ ਕਰਲੈ ਲੈ
ਊਂ ਆ
ਕਿਦੇ ਪਿੱਸੇ਼ ਕਰਨਾ? ਵੀ ਵਾਦੂ ਆ ਬਥੇਰਾ ਤੇਰੀ ਸੱਸ ਐਡਾ ਤੇ ਸ਼ਡ ਗੀ ਤੇਰਾ ਤਾ ਸੌਰਾ ਸ਼ਡ ਗੇਆ ਤੇਰੇ ਕੋਲ ਤੈਨੂੰ ਤਾਂ ਵੈਸੇ ਈ ਚਾਰੇ ਪਾਸੇ ਹੱਥ ਸਮਾਨ ਸਾਰਾ ਤੇ ਅੱਜ- ਕੱਲ ਭਾਂਡੇ ਈ ਲਾਲੈ ਕਿੰਨੇ ਦਾ ਐ।
ਫੇਰ ਕੁਛ ਹੈ ਨੀ ਸਿਧਰੀ ਸਿਧਰੀਓ ਬਣ ਜਾਂਦੀ ਹੈ ਮੈਨੂੰ ਤਾਂ ਕੁੱਛ ਪਤਾ ਹੀ ਨੀ ਕਹਿ ਦੂਗੀ ਜੇ ਕਹਿ ਦੇਵੇ ਵੀ ਹਾਂ ਬਈ ਬੀ ਦੀਦੀ ਐਵੇਂ ਵੰਡ ਵੰਡੀਏ ਦਾ ਉਹ ਦੇ ਲਓ ਮੈਨੂੰ ਮੈਂ ਇਹ ਚੀਜ਼ਾਂ ਦੀ ਮੈਂ ਨੀ ਟੈਨਸ਼ਨ ਲੈ ਸਕਦੀ ਇਹ ਚੀਜ਼ਾਂ ਦਾ ਕੋਮੂ ਨੂੰ ਪਤਾ
ਹਾਂ ਇਹਨੂੰ ਮੈਨੂੰ ਇਹਨੂੰ ਕਹਿ ਦੂਗੀ ਵੀ ਚੱਲ ਆ ਚੱਲ ਨੇ ਹੋਣਾ ਨੀ ਮੂਹਰੇ
ਹਾਂ ਮੈਨੂੰ ਨੀ ਇਹ ਚੀਜ ਦਾ ਪਤਾ ਹੈ ਚੀਜ ਦਾ ਕੋਮੂ ਨੂੰ ਪਤਾ ਕੋਮੂ ਐ ਕਰੂਗਾ ਕਰ
ਉਹ ਤਿੰਨ ਦਿਨ ਪਤਾ ਹੁੰਦਾ ਕਿ ਬਾਰਾ ਦਿਨ ਪਤਾ ਤੈਨੂੰ ਕਿ ਦੱਸਿਆ ਨੀ ਮਾਂ ਨੇ
ਐ ਹੈ ਵੀ ਮੈਨੂੰ ਹੀ ਪਤਾ
ਹਾਂ ਇਹਨੇ ਇਹਨੂੰ ਅੱਛਾ ਠੀਕ ਚੱਲ ਕਰ